ਹਾਂ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ-ਚਾੱਲ ਐ? ਬਸ ਵਧੀਆ ਕਹਿ ਰਹੇ ਸੀ।
ਬਸ, ਕੱਪੜੇ ਸੁਕਨੇ ਡਾਲ ਰਹੀ ਸੀ ਬੱਚਿਆਂ ਦੇ।
ਅੱਛਾ ਕੱਪੜੇ ਧੋ ਰਹੇ ਸੀ।
ਹਾਂਜੀ।
ਹਮ, ਫੇਰ ਤਾਂ ਡਿਸਟਰਬ ਕਰਤਾ। ਹਾਂ, ਬਸ ਮੈਂ ਘੱਰੇ ਸੀ। ਮੈਂ ਇਸ ਕਰਕੇ ਕਾਲ ਕੀਤੀ ਸੀ ਕਿ ਯੋਗਾ ਦੇ ਸੈਮੀਨਾਰ ਲਗਾ ਰਹੀ ਸੀ, ਮੈਂ ਇੰਸਟਰਕ
ਅੱਛਾ-ਅੱਛਾ ਜੀ।
ਤੇ ਯੋਗਾ ਦੇ ਸ ਹਾਂ, ਮੈਂ ਕਿਹਾ ਤੁਹਾਨੂੰ ਕਹਿਦਾ। ਔਰ ਜਿੰਨੇ ਵੀ ਤੁਹਾਡੇ ਮੈਂਬਰਸ ਨੇ ਜਿੰਨੇ ਵੀ ਗਰੁੱਪ ਨੇ ਬਰੋਡ ਕਾਸਟ ਗਰੁੱਪ ਨੇ ਫਰੈਂਡਸ ਨੇ ਸਭ ਨੂੰ ਦੱਸ ਦੇ ਨਾ ਬੱਚਿਆਂ ਲਈ ਔਰ ਮਦਰ ਲਈ ਐ। ਔਰ ਬੱਚਿਆਂ ਦਾ ਫ੍ਰਰੀ ਰਹੇਗਾ ਔਰ ਇੱਕ ਸੈਮੀਨਾਰ ਲੱਗੇਗਾ ਸੰਡੇ ਨੂੰ ਠੀਕ ਹੈ ਮੈਂ ਤੁਹਾਨੂੰ ਐਡਰੈਸ ਭੇਜ ਦਾਂਗੇ ਜਿੱਥੇ ਸੈਮੀਨਾਰ ਲੱਗੇਗਾ, ਔਰ ਜੋ-ਜੋ ਉਹਦੇ ਚ ਹੋਣਗੀਆਂ ਚੀਜ਼ਾਂ ਠੀਕ ਹੈ! ਔਰ ਤੁਸੀਂ ਆਪ ਮੈ ਸਾਰੇ ਜਿੰਨੇ ਵੀ ਫਰੈਂਡ ਸਰਕਲ ਏ ਕਿੱਟੀ ਮੈਂਬਰਸ ਹੋਰ ਸਭ ਕਿਉਂਕਿ ਪਹਿਲਾ ਸੈਮੀਨਾਰ ਬਿਲਕੁਲ ਫ੍ਰੀ ਐ।
ਅੱਛਾ ਜੀ, ਬਹੁਤ ਵਧ ਧੀਆ ਤੇ
ਹਾਂ ਸਹੀ ਐ, ਔਰ ਜਿੰਨੇ ਲੋਕ ਜੁੜਨਗੇ ਉਨਾ ਅੱਛਾ ਹੈ ਨਾ।
ਹਾਂ-ਹਾਂ ਉਹ ਤੇ ਹੈ ਹੀ ਐ, ਪਹਿਲਾਂ ਫ੍ਰੀ ਹੋਏਗਾ, ਫੇਰ ਲੋਕ ਖੁਦ ਆਣਗੇ।
ਹਾਂ, ਵੀ ਜਿਹਨੂੰ ਅੱਛਾ ਲੱਗੇਗਾ
ਹਾਂ।
ਤੇ ਉਹ ਦੁਬਾਰਾ ਵੀ ਕਰੇਗਾ, ਤੇ ਏਸ ਕਰਕੇ ਫਰੀ ਆਫ ਕੋਸਟ ਰੱਖਿਆ, ਔਰ ਜਿਆਦਾ ਪਰਾਇਜਇਜ਼ ਵੀ ਨੀ ਰੱਖ ਥੇ ਮੰਥਲੀ ਪੰਦਰਾਂ ਸੌ ਰੁਪਈਏ।
ਵਾ ਜੀ ਵਾ
ਹਾਂ, ਇੱਕ ਦਿਨ ਦਾ ਮਤਲਬ ਫਿਫਟੀ ਰੁਪੀਜ਼ ਤੇ ਇਨਸਾਨ ਕੱਢ ਹੀ ਲੈਂਦਾ। ਆਪਣੇ ਲਈ ਹੈਲਥ ਲਈ, ਹੂੰ। ਅੱਜ-ਕੱਲ ਹੈਲਥ ਵੀ, ਹੈਲਥ ਇਸ਼ੂਜ ਕਿੰਨੇ ਹੋ ਰਹੇ ਨੇ। ਸਭ ਨੂੰ, ਹੂੰ, ਬੀਪੀ ਡਾਇਬਿਟੀਜ਼
ਹੂੰ।
ਇਸ ਸਬ ਦੇ ਉਹਦੇ ਕਰਕੇ ਹੋ ਰਹੇ, ਕਿ ਸਾਡੇ ਬੋਡੀ ਮੂਵਮੈਂਟ ਨੀ ਹੁੰਦੇ।
ਹਾਂਜੀ, ਚਲੋ ਮੈਨੂੰ ਵੀ ਕਰਨਾ ਫਿਰ ਜੁਆਇਨ, ਮੈਂ ਵੀ ਕਰਾਂਗੀ।
ਹਾਂ-ਹਾਂ, ਤੁਹਾਨੂੰ ਮੈਂ ਸਾਰਾ ਐਡਰੈਸ ਵਗੈਰਾ ਵਟਸਐਪ ਕਰਦਾਂਗੀ।
ਹਾਂਜੀ ਮੈਂ ਦੱਸਦਾਂਗੀ, ਆਪਣੇ ਫਰੈਂਡ ਸਰਕਲ ਜਾਂ ਕੁਛ
ਹਾਂ, ਫੈਮਿਲੀ ਮੈਂਬਰਸ ਨੂੰ ਵੀ ਦੱਸ ਦੇਨਾ, ਆਪਣੀ ਮਦਰ ਸਾਰਿਆਂ ਨੂੰ ਲੈ ਕੇ ਆਣਾ, ਹੂੰ, ਹਾਂ। ਮੈਂ ਉਹੀ ਕਿਹਾ, ਮੈਂ ਕਿਹਾ ਤੁਹਾਡਾ ਅੱਛਾ ਗਰੁੱਪ ਹੈਗਾ।
ਹਾਂਜੀ ਬਿਲਕੁਲ, ਬਹੁਤ ਵੱਡਾ ਗਰੁੱਪ ਹੈਗਾ ਸਾਡਾ।
ਤੇ ਇਸ ਕਰਕੇ ਮੈਂ ਕਿਹਾ, ਤੁਸੀਂ ਦੱਸ ਦੋਗੇ। ਸਭ ਵਧੀਆ, ਬਸ ਸਾਡਾ ਬਸ ਘੁੰਮਣ ਜਾਣ ਦੀ ਤਿਆਰੀ ਹੋ ਰਹੀ ਐ।
ਅੱਛਾ ਜੀ, ਕਿੱਥੇ ਜਾ ਰਹੇ ਹੋ ਫੇਰ।
ਬਸ ਪਹਾੜਾਂ ਚ, ਸ਼ੋਪਿੰਗ-ਵੋਪਿੰਗ ਚਲਦੀ ਪਈ ਏ। ਮੈਂ ਕਿਹਾ ਤੁਸੀਂ ਲੋਕ ਆਏ ਹੋਣੇ, ਅਸੀਂ ਜਾਂਨੇ ਆਂ।
ਤੁਸੀਂ, ਅਸੀਂ ਘੁੰਮ ਆਏ ਪਹਾੜਾਂ ਵਿੱਚ।
ਹਾਂ, ਅੱਛਾ ਰਿਹਾ ਤੁਹਾਡਾ ਟਰਿੱਪ।
ਬਹੁਤ ਵਧੀਆ ਰਿਹਾ, ਬਹੁਤ ਵਧੀਆ ਦਰਸ਼ਨ ਹੋਗੇ ਬਾ
ਹੂੰ, ਚਲੋ ਵਧੀਆ-ਵਧੀਆ, ਫੋਟੋਜ਼ ਦੇਖੀਆਂ ਸੀ ਮੈਂ ਬੜੀਆਂ ਅੱਛੀਆਂ ਆਈਆਂ ਹੋਈਆਂ ਫੋਟੋਜ਼।
ਅੱਛਾ ਜੀ, ਥੈਂਕ ਯੂ।
ਨਾਲੇ ਤੁਸੀਂ ਇਕਦਮ ਸਹੀ ਮੌਸਮ ਵਿੱਚ ਗਏ ਹੋ, ਨਾ ਬਾਰਿਸ਼
ਹਾਂਜੀ, ਉੱਥੇ ਬਾਰਿਸ਼ ਨਾ ਹੁੰਦੀ ਰਹਿੰਦੀ ਏ, ਇਸ ਟਾਈਮ ਜ਼ਾਦਾ ਨਹੀਂ ਹੋਈ ਏ ਬਾਰਿਸ਼।
ਮਤਲਬ ਪਲੀਜੈਂਟ ਸੀ, ਜਦੋਂ ਤੁਸੀਂ ਗਏ ਹੋ। ਹੂੰ ਨਹੀਂ ਤੇ ਉੱਥੇ ਥੋੜਾ ਰਿਸਕੀ ਹੋ ਜਾਂਦਾ ਨਾ ਇਸ ਟਾਈਮ, ਜਿਵੇਂ ਲੈਂਡ ਸਲਾਈਡ ਬੜੇ ਹੋਣ ਲੱਗ ਜਾਂਦੇ ਨੇ।
ਨਈ ਲੈਂਡ ਸਲਾਈਡ ਤੇ ਹੋਈਏ ਜਿਸ ਟਾਈਮ ਅਸੀਂ ਨਿਕਲੇ ਨਾ, ਓਹ ਉਸ ਉੱਧਰੋਂ ਹੀ ਨਿਕਲੇ। ਤੇ
ਹਾਂਜੀ।
ਸਾਡੇ ਦੋ, ਤਿੰਨ ਘ ਘੰਟੇ ਬਾਅਦ ਲੈਂਡ ਸਲਾਈਡਿੰਗ ਹੋਈ ਏ।
ਅੱਛਾ, ਹੂੰ ਨਈ ਤੇ ਉੱਥੇ ਡਿੱਗੇ ਹੀ ਰਹਿੰਦੇ ਨੇ ਪਹਾੜ ਵਾੜ ਨਾ
ਹਾਂਜੀ, ਉੱਥੇ ਹੁੰਦੀ ਰਹਿੰਦੀ ਐ ਲੈਂਡਸਲਾਈਡਿੰਗ ਹੁੰਦੀ ਰਹਿੰਦੀ।
ਪਹਿਲੇ ਤੇ ਉੱਧਰ ਵਾਲੀ ਸਾਈਡ ਇੰਨਾ ਰਸ਼ ਨਹੀਂ ਹੁੰਦਾ ਸੀ, ਅੱਜ-ਕੱਲ ਤੇ ਬਹੁਤ ਦੁਨੀਆਂ ਜਾਂਦੀ ਏ।
ਬਹੁ ਦੁਨੀਆਂ ਨਾਲੇ ਅਹ ਸੋਸ਼ਲ ਮੀਡੀਆ ਵਿੱਚ ਜ਼ਾਦਾ ਹੀ ਦਿਖਾਣ ਲੱਗ ਗਏ ਨੇ, ਅੱਜ ਇਹਨਾਂ ਨੇ ਬਣਾ ਲਿਆ ਆਪਣਾ। ਜ਼ਿਆਦਾ ਹੀ, ਜ਼ਿਆਦਾ ਹੀ ਵੀ ਨਾਲ ਹਾਂਜੀ। ਸ਼ੁਰੂ ਹੋ ਗਏ ਨੇ ਵਲੋਗ ਬਣਾਉਣੇ ਸ਼ੁਰੂ ਹੋ ਗਏ ਨੇ।
ਹੁੰ, ਹੁੰ ਉਹਦੇ ਕਰ
ਤਾਂ ਹੀ ਚਲ, ਤਾਂ ਹੀ ਚੱਲ ਰਿਹਾ ਜਿਆਦਾ।
ਹਾਂ। ਔਰ, ਪਹਿਲੇ ਦੇਖੋ ਡਿਸਕਵਰ ਕਿੰਨੇ ਕੀਤਾ ਹੈ? ਇੱਕ ਆਰਮੀ ਦੇ ਬੰਦੇ ਨੇ ਪਤਾ ਵੀ ਨਹੀਂ ਸੀ। ਇੰਨੀ ਦੂਰ ਤਾਂ ਕੁਛ ਹੈਗਾ। ਹਾਂ, ਡਿਸਕਵਰ ਕੀਤਾ ਉਹਨੇ। ਜਾਣਕਾਰੀ ਮਿਲੀ
ਤਾਂ, ਹੀ ਇਥੇ ਲੋਕ ਆ ਰਹੇ ਨੇ ਮੈਂ ਪਹਿਲੇ ਵੀ ਗਈ ਸੀ। ਮੈਂ, ਪਹਿਲੇ ਵੀ ਗਈ ਸੀ ਤੇ ਉਸ ਟਾਈਮ ਇਹਨਾ ਰਸ਼ ਨਹੀਂ ਸੀ।
ਹੁੰ, ਹੁੰ ਹੁੰ, ਹੁੰ।
ਮਤਲਬ ਇੰਨੇ, ਇੰਨੇ ਲੋਕ ਨਹੀਂ ਆਉਂਦੇ ਸੀ ਉਸ ਟਾਈਮ ਇੰਨਾ ਪਤਾ ਨਹੀਂ ਸੀ ਲੋਕਾਂ ਨੂੰ ਕਿ ਐ ਚੀਜ਼ ਹੈ ਏ।
ਹੁੰਹ ਅਸੀਂ ਵੀ ਗਏ ਸੀ ਨਾ ਉਦੋਂ ਵੀ ਇਨਾ ਅ ਨਾ ਰਸ਼। ਨਈ, ਸੇ ਹੋਣ ਤੇ ਅੱਜ-ਕੱਲ੍ਹ ਤਾਂ ਬਹੁਤ ਜ਼ਿਆਦਾ ਆਉਣ ਲੱਗ ਗਿਆ‌ ਐ।
ਹਾਂਜੀ, ਬੋਤ ਜ਼ਿਆਦਾ ਹੋਣ ਲੱਗ ਗਿਆ ਹੁਣ ਤੇ ਬੈਠਣ ਦੀ ਜਗ੍ਹਾ ਨੀ ਮਿਲਦੀ ਉੱਥੇ।
ਹਾਂਜੀ, ਔਰ ਫਟਾਫਟ ਨਿਕਲਣਾ ਵੀ ਹੁੰਦਾ ਉੱਥੇ ਮਸ ਮੱਥਾ ਟੇਕੋ ਔਰ ਨਿਕਲੋ ਹਾਂ।
ਬੋਲਦੇ, ਮੌਸਮ ਖ਼ਰਾਬ ਹੋ ਜਾਂਦਾ ਐ ਉਹੀ ਅਨਾਊਂਸ ਕਰ ਦਿੰਦੇ ਨੇ। ਬਾਬਾ ਜੀ ਅਨਾਊਂਸ ਕਰਦੇ ਨੇ ਉੱਥੇ ਕਿ ਮੌਸਮ ਖਰਾਬ ਹੋ ਜਾਏਗਾ? ਜਲਦੀ ਜ ਜਿੰਨਾ ਜਲਦੀ ਹੋ ਸਕੇ ਓਨਾ ਜਲਦੀ ਨਿਕਲੋ।
ਹੁੰ, ਨਾਲੇ ਉਹ ਵੀ ਦੇਖੋ ਇੱਕ ਹੈਲਥ ਕੀ ਅੱਛਾ ਅਗਰ ਤੁਸੀਂ ਚੜਾਈ ਵੀ ਕਰਦੇ ਹੋ? ਹਾਂ
ਹਾਂਜੀ, ਨਾਲੇ ਚੜਾਈ ਕਰਨੀ ਹੈ ਬਿਲਕੁਲ। ਬਿਲਕੁਲ, ਖਾਲੀ ਮਤਲਬ ਪੇਟ ਹੈਵੀ ਨੀ ਹੋਣਾ ਚਾਈਦਾ। ਟਰੇ ਕਰਦੇ ਟਾਈਮ, ਮਤਲਬ ਇਨਾ ਖਾਣਾ ਨੀ ਹੈ। ਆਪਣੇ ਪੇਟ ਨੂੰ ਬਿਲਕੁਲ ਹਲਕਾ, ਹੋਰ ਗੀ ਗੋਦੀ ਲੈ ਕੇ ਚੜਾਈ ਕੀਤੀ ਬੱਚਿਆਂ ਨੂੰ ਤੇ। ਇਹਨਾਂ ਨੇ ਈ ਉਠਾਇਆ ਸੀ ਅੱਗੇ ਬੈਲਟ ਨਹੀਂ, ਨਹੀਂ ਇੱਕ ਟਾਈਮ ਤੇ ਜਾਣ ਵੇਲੇ ਕੀਤਾ। ਦਾਦੀ ਔਰ ਮੇਰਾ ਇੱਕ ਵੱਡਾ ਮੁੰਡਾ ਏ। ਹੁਣ, ਐ ਦੋਨੋਂ ਬੈਠ ਗਏ ਸੀ ਜਾਂਦੇ ਟਾਇਮ ਤੇ ਆਂਦੇ ਟਾਇਮ ਦਾਦੀ ਕਹਿੰਦੀ ਮੈਂ ਪੈਦਲ ਆਵਾਂਗੀ ਤੇ ਫੇਰ ਉਹਦੇ ਚੱਕਰ ਇਚ ਵੀ ਆ ਆਣਾ ਪਿਆ ਉਹਨੂੰ ਵੱਡੇ ਨੂੰ।
ਅੱਛਾ।
ਪੂਰਾ ਪੈਦਲ ਤੁਰ ਕੇ ਆਇਆ ਆਂਦੇ ਵਾਰੀ।
ਇੰਨਾ ਹਾਂ, ਛੇ ਕਿਲੋਮੀਟ
ਹਾਂਜੀ, ਨਹੀਂ ਜਾਂਦੇ ਸੋਲ੍ਹਾਂ ਔਰ ਅੱਠ ਅੱਧਾ, ਅੱਧਾ। ਜਾਂਦੇ ਈ ਸੋਂਲਾ ਤੇ ਫੇਰ ਅਹ ਗੋਵਿਦਾ
ਕਿਲੋਮੀਟਰ ਈ ਤੁਹਾਨੂੰ ਟਰੈਵਲ ਕਰਨਾ ਪੈਂਦਾ ਐ? ਅਦਰਵਾਈਜ਼, ਪਹਿਲੇ ਤੇ ਖੱਚਰ ਹੋ ਜਾਂਦੇ ਨੇ ਜਾਂ ਪੂਰਾ ਈ।
ਹਾਂਜੀ, ਹਾਂਜੀ, ਹਾਂਜੀ ਆਵਾਜ਼ ਨੀ ਆ ਰੀ।
ਹੈਲੀਕੋਪਟਰ, ਹੈਲੋ ਹੁਣ ਤੇ ਹੈਲੀਕੋਪਟਰਸ ਵੀ ਆਉਂਦੇ ਨੇ ਨਾ ਉੱਥੇ ਹਾਂ?
ਨੀ ਹੈਲੀਕੋਪਟਰ ਵੀ ਆਉਂਦੇ ਨੇ ਉਹ ਫੇਰ ਬਹੁਤ ਕਰਾਇਆ ਹੈਲੀਕਾਪਟਰ ਦਾ, ਉਹ ਨੀ ਸੂਟ ਕਰਦੇ ਸਾਨੂੰ। ਇੱਕ ਬੰਦੇ, ਦਾ ਪੰਜ ਅੱਠ ਹਜ਼ਾਰ ਰੁਪਇਆ। ਮਤਲਬ, ਹਾਂਜੀ ਉਹ ਵੀ ਟਰੈਕ ਉਹ ਵੀ ਟਰੈਕ ਅੱਧਾ, ਅੱਧਾ ਟਰੈਕ ਜਿਹੇ ਹੁੰਦਾ ਏ।
ਮਤਲ
ਮਤਲਬ ਦੋ ਅ ਮਤਲਬ ਦੋ ਹੁੰਦੀਆਂ ਨੇ ਨਾ ਅਹ
ਹਾਂ ਹਾਂ ਹਾਂ ਹਾਂ ਇੱਕ ਜਗ੍ਹਾ ਹੋਲਟ ਲੈਣਾ ਪੈਂਦਾ।
ਹਾਂਜੀ ਹੋਰ ਲਿਆਣਾ ਪੈਂਦਾ ਏ। ਰਾਤ ਰੁਕਣਾ ਪੈਂਦਾ ਉੱਥੇ ਸਟੇ ਕਰਨਾ ਪੈਂਦਾ ਫਿਰ
ਹਾਂਜੀ-ਹਾਂਜੀ।
ਮਤਲਬ ਸੋਲਾਂ ਕਿਲੋਮੀਟਰ ਵਾਲਾ ਟਰੈਕ ਏ ਜਿਹੜਾ ਉਹ, ਉਹ ਹੈਲੀਕਾਪਟਰ 'ਤੇ
ਅੱਛਾ
ਨਾਲੇ, ਨਾਲੇ ਉੱਪਰ ਵਾਲਾ ਹੈਲੀਕੋਪਟਰ ਜਾ ਨੀ ਸਕਦਾ। ਕਿਉਂਕਿ ਮੌਸਮ ਦੇ ਹਿਸਾਬ ਨਾਲ ਉਹ ਜਾ ਨੀ ਪਾਂਦਾ। ਬਾਦਲ, ਬੁਦਲ ਹੁੰਦੇ ਨੇ ਨਾ। ਤੇ ਫੇਰ, ਫੇਰ ਕਹਿੰਦੇ ਉਹ ਅਸੀਂ ਨੀ ਕਰ ਸਕਦੇ।
ਹਮ ਔਰ ਇਹ ਵੀ ਉਹੀ ਚੀਜ਼ ਉਹੀ ਲੋਕ ਕਰ ਸਕਦੇ ਆ ਜਿਹਨਾਂ ਨੂੰ ਕੋਈ ਹੈਲਥ ਇਸ਼ੂ ਨਹੀਂ ਹੈ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਫਿਟ ਐਂਡ ਫਾਈਨ ਬੰਦਾ ਜਾ ਸਕਦਾ ਹੈ ਉੱਥੇ ਉੱਪਰ ਜਿਹਨੂੰ ਮਤਲਬ ਸਾਂਸ ਹਾਂਜੀ ਹਾਂ ਜੀ ਬਿਲਕੁੱਲ। ਬਿਲਕੁਲ ਬਿਲਕੁਲ। ਹਾਂਜੀ ਬਿਲਕੁਲ
ਕਿਉਂਕਿ ਤੁਹਾਡਾ ਸਾਹ ਵੀ ਤਾਂ ਫੁੱਲ ਨੈ ਯੋਗਾ ਨਾਲ ਪ੍ਰਣਾਯਮ ਨਾਲ ਈ ਤ
ਹਾਂਜੀ-ਹਾਂਜੀ ਮਤਲਬ ਜਿਹਨੂੰ ਸਾਸ ਦੀ ਪ੍ਰੋਬ ਉਹ ਤੇ ਬਿਲਕੁੱਲ ਈ ਨੀ ਜਾ ਸਕਦਾ ਉੱਥੇ ਹੋ ਗਈ ਸੀ ਇੱਕ ਬੰਦੇ ਨੂੰ ਸਾਂਸ ਦੀ ਹਾਂਜੀ ਹਾਰਟ ਪੇਸ਼ੈਂਟ ਵੀ ਨੀ ਜ ਮਤਲਬ ਬਿਮਾਰੀ ਵਾਲਾ ਬੰਦਾ ਤਾਂ ਜਾ ਏ ਨੀ ਸਕਦਾ।
ਹਮ ਉਹ ਆਕਸੀਜਨ ਕੈਰੀ ਕਰਨਾ ਪੈਂਦਾ ਉਹਨਾਂ ਨੂੰ ਫਿਰ ਨਾਲ
ਹਾਂਜੀ ਆਕਸੀਜਨ ਕੈਰੀ ਕਰਨਾ ਪੈਂਦਾ ਇੱਕ ਨੂੰ ਹੋਗੀ ਸੀ ਪ੍ਰੋਬਲਮ ਉਹ ਫਿਰ ਮੰਗਰੇ ਅਸੀਂ ਸਾਰੇ ਆਂ ਸਾਰਿਆਂ ਕੋਲੋ ਪੰਪ ਵਗੈਰਾ ਮੰਗ ਰਹੇ ਸੀ।
ਪੰਪ ਲੈ ਕੇ
ਪੰਪ ਦੇ ਦੋ। ਮਤਲਬ ਆਂਦੇ ਜਾਂਦੇ ਲੋਕਾਂ ਕੋਲੋਂ ਜੋ ਆ ਰੇ ਸੀ ਫੇਰ, ਫੇਰ ਇੱਕ ਬੰਦੇ ਨੇ ਹੈਲਪ ਕੀਤੀ, ਦਿੱਤਾ। ਪੰਪ ਵਗੈਰਾ ਦਿੱਤਾ ਫੇਿਰ ਉਹ ਥੱਲੇ ਹਾਂਜੀ। ਅਸਥਮਾ ਦਾ ਪੇਸ਼ੈਂਟ ਹੋਏਗਾ ਉਹ ਤਾਂ ਹੀ ਆ। ਉਹਨੂੰ ਸਾਂਸ ਨੀ ਆ ਰੀ ਸੀ।
ਹਾਂ ਇਹ ਬੜਾ ਇਸ਼ ਹੋ ਜਾਂਦਾ ਸੀ।
ਬਹੁਤ ਹੀ ਇਸ਼ੂ ਹੋ ਜਾਂਦਾ ਅਸੀਂ ਖੁੱਦ ਚੱਲ। ਫ ਰ ਸੀ ਤੇ ਇੰਨੀ ਫੁੱਲ ਰਹੀ ਸੀ ਸਾਂਸ, ਮਤਲਬ ਦੋ ਤਿੰਨ ਕਦਮ। ਚਲੋ ਫੇਰ ਰੁਕੋ ਦੋ ਤਿੰਨ ਕਦਮ ਚਲੋ ਫਿਰ ਰੁਕੋ।
ਇਸ ਕਰਕੇ ਸਾਹ ਨੂੰ ਸਹੀ ਕਰਨ ਵਾਸਤੇ ਪ੍ਰਾਣਾਯਾਮ ਬੜਾ ਜ਼ਰੂਰੀ ਏ।
ਹਾਂਜੀ ਬਿਲਕੁੱਲ। ਤੁਹਾਡੀ-ਤੁਹਾਡੀ ਗਲਾਸ। ਬੱਸਿਸ ਬੜੀਆਂ ਚੱਲਣਗੀਆਂ ਅੱਜ ਕਰੱਲ
ਮੈਂ ਤੇ ਸਪੈਸ਼ਲ ਲਗਾਵਾਂਗੀ ਪਹਾੜਾਂ ਤੇ ਜਾਣ ਵਾਰੇ
ਹਾਂਜੀ ਬਿਲਕੁਲ ਬਿਲਕੁਲ ਦੇਣਾ ਤੁਸੀਂ ਐਡਵਾਈਸ ਆਪਣੀ
ਅਡਵਾਇਸ ਦਾਂਗੀ ਔਰ ਡਾਇਟ ਵੀ ਦੱਸ ਦਾਗੀ ਕਿੰਨੇ ਦਿਨ ਪਹਿਲੇ ਕੀ ਲੈਣਾ ਸ਼ੁਰੂ
ਹਾਂਜੀ ਹਾਂਜੀ ਬਿਲਕੁਲ
ਹਮ ਸਹੀ ਗੱਲ ਹੈ ਬਸ ਉਹੀ ਮੈਂ ਥੋੜੇ ਪੈਂਪਲੇਟਸ ਬਣਾਵਾਵਾਂਗੀ ਔਰ ਹੋਰਡਿੰਗਸ ਵੀ ਬਣਾਵਾਂਗੀ। ਤੇ ਉਹ ਲਗਾ ਦਾਂਗੇ ਆਪਾਂ ਥੋੜੇ ਪੈਂਪਲੇਟ ਨਿਊਜ਼ ਪੇਪਰ ਵਿੱਚ ਸਾਰਿਆਂ ਦੇ ਘਰਾਂ ਚੱਲ ਜਾਣਗੇ ਤੇ ਆਈਡੀਆ ਲੱਗ ਜਾਏਗਾ ਵੀ ਕਿੱਥੇ ਹੈ ਕਿਆ ਹੈ ਕਿੰਨੇ ਵਜੇ ਤੋਂ ਕਲਾਸਿਸ ਨੇ ਕਿਉਂਕਿ ਸ਼ਾਮੀ ਵੀ ਰੱਖੇ ਨੇ ਯੋਗਾ, ਹੂੰ।
ਹੋਏਗਾ ਤੇ ਫੇਰ ਤਾਈਓ 'ਤੇ
ਹਾਂ, ਯੋਗਾ ਸੈਸ਼ਨ ਸ਼ਾਮ ਦੇ ਵੀ ਰੱਖੇ ਹੋਏ ਨੇ।
ਅੱਛਾ ਜੀ, ਸਵੇਰ ਦੀ ਟਾਈਮਿੰਗ ਕੀ ਟਾਈਮਿੰਗ ਕੀ ਏ?
ਸਵੇਰੇ ਛੇ ਤੋਂ ਸੱਤ ਲੇਡੀਜ਼ ਵਾਸਤੇ, ਔਰ ਸ਼ਾਮੀ ਵੀ ਛੇ ਤੋਂ ਤੋ ਸਤ ਵਿੱਚ ਵੀ ਅਗਰ ਕੋਈ ਪਰਸਨਲੀ ਟ੍ਰੇਨਿੰਗ ਲੈਣਾ ਚਾਹਦਾ ਐ ਤਾਂ ਉਹ ਵੀ ਆਪਾਂ ਕਰਵਾਉਾਨਦੇ ਹਾਂ ਪ੍ਰੋਵਾਈਡ, ਹਾਂ
ਔਨਲਾਈਨ ਕਲਾਸਿਜ਼ ਵਗੈਰਾ ਹੋਣ
ਓਨਲਾਈਨ ਵੀ ਕਰਾਵਾਂਗੀ ਮੈਂ, ਹਾਂ
ਅੱਛਾ!
ਮੈਂ ਤੁਹਾਨੂੰ ਭੇਜਾਂਗੀ ਸਾਰੀ ਡਿਟੇਲ।
ਠੀਕ ਹੈ।
ਤੇ ਤੁਸੀਂ ਅੱਗੇ ਵੀ ਸ ਸਪ੍ਰੈਡ ਕਰਨਾ ਸਭ ਨੂੰ ਆਪਣੇ ਸਾਰੇ ਗਰੁੱਪ ਵਿੱਚ ਆਣਾ, ਆਪਣੇ ਸਾਰੇ ਫਰੈਂਡਸ ਨੂੰ ਦੱਸਣਾ ਔਰ ਆਪਣੀ ਫੈਮਲੀ ਨੂੰ ਵੀ ਲੈ ਕੇ ਆਣਾ।
ਰਾਹ
ਹਾਂ ਨਈ, ਐਰੋਬਿਕਸ ਵੀ ਹੋਏਗਾ ਡਾਂਸ ਕਲਾਸਿਸ ਵੀ ਹੋਣਗੀਆਂ। ਔਰ ਪਾਵਰ ਯੋਗਾ ਵੀ, ਯੋਗਾ ਸੈਸ਼ਨ ਸਭ ਹੋਏਗਾ।
ਅਛਾ- ਅਛਾ
ਤੁਸੀਂ ਜ਼ਾਦਾ ਤੋਂ ਜ਼ਾਦਾ ਲੋਕ ਆਣਗੇ ਤੇ ਅੱਛਾ ਲੱਗਿਆ, ਹਾਂਜੀ ਹਾਂਜੀ। ਠੀਕ ਹੈ ਮੈਂ ਤੁੀਨੂੰ ਪੇਜਨੀ ਆ ਸਾਰੀ ਡਿਟੇਲ, ਵਟਸਐਪ ਕਰਨ ਹਾਂਜੀ। ਓਕੇ ਜੀ ਬਾਏ।
ਠੀਕ ਹੈ, ਓਕੇ ਬਾਏ, ਸਸ ਰੀ ਕਾਲ ਜੀ।